ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
ਵਧੀਆ ਵਧੀਆ, ਤੁਸੀਂ ਦੱਸੋ?
ਵਧੀਆ, ਹੋਰ ਕੀ ਕਰ ਰੇ ਓ?
ਬਸ ਵੇਲੀ ਮੈਂ, ਨੇੇਲਜ਼ ਨੂੰ ਸ਼ੇਪ ਦੇ ਰੀ ਸੀ। ਮੈਂ ਖਿਆ, ਤੁਹਾਡੇ ਕੋਲ ਈ ਕੋਲ ਕਰ ਲਾਂ।
ਚਲੋ ਵਧੀਆ ਕੀਤਾ ਤੁਸੀਂ, ਹੋਰ? ਛੁੱਟੀਆਂ 'ਚ ਨੇੇਲਜ਼ ਵਧਾਏ ਹੋਏ ਆ?
ਹਾਂਜੀ-ਹਾਂਜੀ ਬੋਤ ਵੱਡੇ ਹੋਏ, ਮੈਂ ਇੱਕ ਵਾਰ ਸਕੂਲ 'ਚ ਵਧਾਏ ਸੀ। ਹਾਂਜੀ ਇੱਕ ਵਾਰ ਸਕੂਲ 'ਚ ਵਧਾਏ ਸੀ ਪੇਪਰ ਸੀ ਉਸ ਦਿਨ, ਪੋਲ ਸਾਇੰਸ ਦਾ ਸੀ ਤੇ ਪੀਟੀ ਆਈ ਨੇ ਨਾ ਦੇੇਖ ਲਿਆ, ਪ੍ਰੀ ਬੋਰਡ ਸੀ ਤੇ ਨਾ ਮੈਂ ਕਲਾਸ 'ਚ ਬੈਠੀ ਆ ਤੇ ਸਾਰੇ ਬੱਚੇ ਗਰਾਊਂਡ 'ਚ, ਤੇ ਮੇਰੇ ਨਾਲ ਮੇਰੀ ਸਹੇਲੀਆਂ ਵੀ ਸੀ ਓ ਕੈਂਦੀ ਚਲੋ ਬਾਹਰ। ਤੇ ਓ ਮੈਂ ਨਾ ਓ-ਓ ਨਾ ਮੇਰੇ ਹੱਥ ਆਲੀ ਦੇਖਦੀ ਵੀ, ਜਦੋਂ ਮੈਂ ਦੇਖਿਆ ਮੇਰੇ ਹੱਥ ਅਲ ਦੇਖਦੀ ਤੇ ਮੈਂ ਨਾ ਓ ਕੋਟ ਦੀ ਜੇਬ 'ਚ ਹੱਥ ਪਾ ਲਿਆ ਤੇ ਓਨੇ ਨਾ ਮੇਰਾ ਹੱਥ ਬਾਰ ਕੱਢਿਆ, ਐ ਕੈਂਦੀ ਇਤਨੇ ਬੜੇ-ਬੜੇ ਨੇਲਸ ਕਰ ਰੱਖੇ ਐ, ਯੇ, ਵੋ, ਫਿਰ ਮੈਂ ਕਿਆ ਮੈਮ ਵੋ ਭਰਾ ਦੀ ਸ਼ਦੀ ਆ ਮੈਂ ਕਿਆ, ਤੇ ਵੈਸੇ ਹੈ ਨੀ ਸੀ। ਕਿਸੇ ਦਾ ਵਿਆਹ ਮੈਂ ਉਂਜ ਈ ਝੂਠ ਬੋਲਤਾ, ਫੇਰ ਕੈਂਦੀ ਜਦੋਂ ਤੱਕ ਨੇਲਸ ਨੀ ਕੱਟਦੀ ਨਾ ਮੈਂ ਨੀ ਜਾਣ ਦਿੰਦੀ ਪੇਪਰ 'ਚ, ਮੈਂ ਨਾ ਉੱਥੇ ਖੜੀ ਰਈ, ਐਨੇ ਮੇਰੀ ਸੇਲੀਆਂ ਭੇਜਤੀਆਂ ਔਰ ਮੇਰੀ ਨਾ ਤਿੰਨੋ ਸੇਲੀਆਂ ਦੇ ਨਾ ਨੇਲਸ ਵੱਡੇ, ਓ ਇੰਨੀ ਖਰਾਬ ਨੇ ਚਲੀ ਗਈਆਾ, ਮੈਨੂੰ ਐਨਾ ਗੁੱਸਾ ਆਇਆ। ਮੈਡਮ ਨੇ ਮੈਨੂੰ ਜਾਣ ਨੀ ਦਿੱਤਾ, ਕੈਂਦੀ ਜਦ ਤੱਕ ਨੇੇਲਸ ਨੀ ਕੱਟਦੀ ਨਾ, ਤਾਂ ਤੱਕ ਨੀ ਜਾਣ ਦਿੰਦੀ। ਫੇਰ ਮੈਂ ਕਿਆ ਮੈਮ ਜਾਣ ਦੋ ਵਿਆਹ ਵੀ ਐ, ਕੈਂਦੀ ਨਈ ਨੇਲਸ ਕ ਘਟ ਹੋਣਗੇ ਨਾ ਤਾਂ ਈ ਪੇਪਰ ਦੇਣ ਜਾਏਗੀ ਓ ਬੈਲ ਵਜਗੀ ਸਾਰੇ ਜਾਣ ਲਾਗੇ ਏਹ ਕਲਾਸਾਂ ਚ। ਮੈਂ ਖਿਆ ਐ ਤੇ ਬੜੀ ਬੇਸ਼ਰਮ ਐ ਐਨੇ ਨੀ ਮੈਨੂੰ ਛੱਡਣਾ ਫੇਰ ਮੈਂ ਫਟਾਫਟ ਨੇਲਸ ਕਟੇ ਮੈਂ ਖਿਆ ਜਾਵਾਂ ਮੈਮ ਕੈਂਦੀ ਬੜੀ ਸਪੀਡ ਐ ਬੜਾ ਤੇਜ਼ ਨੇਲ ਕਟਰ ਐ ਤੇਰੇ ਦਾ ਤਾਂ ਮੈਂ
ਹੂੰ।
ਮੈਂ ਕਿਆ ਮੈਂਮ ਜਾਣ ਦੋ ਹੁਣ ਪਲੀਜ਼ ਵਰਨਾ ਮੈਡਮ ਨੇ ਕਲਾਸ ਚ ਵੀ ਨੀ ਜਾਣ ਦੇਣਾ ਕੈਂਦੀ ਜਾ ਐਨੀ ਖ਼ਰਾਬ ਸੀ।
ਬੋਤ ਜਾਦਾ ਕੇੜੀ ਮੈਮ ਸੀ ਤੁਹਾਡੀ?
ਓ ਆਸ਼ਾ ਪੀ ਟੀ ਆਈ ਸੀ ਓ ਤਾਂ।
ਅੱਛਾ ਬੜੀ ਬੁਕਾਰ ਐ ਪਿਟੀ ਏ ਤੇ ਹੁੰਦੀ ਆ ਬੁਕਾਰ ਨੇ।
ਹਾਂਜੀ ਹਾਂਜੀ ਪਰ ਬੱਚੇ ਦੱਸਦੇ ਸੀ ਜੇੜੀ ਓਦੇ ਤੋਂ ਪੈਲਾਂ ਸੀ ਨਾ ਓ ਬੋਤ ਚੰਗੀ ਸੀ ਓ ਏਦਾਂ ਨੀ ਕਰਦੀ ਸੀ ਜਿੱਦਾਂ ਐ ਕਰਦੀ ਐ।
ਓਤੋ ਪੈਲਾ ਕੇੜੀ ਸੀ?
ਪਤਾ ਨੀ ਮੈਨੂੰ।
ਸਾਡੇ ਸਕੂਲ ਚ ਨਾ ਇੱਕ ਪੈਲਾਂ ਸੀ ਅਸੀਂ ਨਾਈਨਥ ਚ ਸੀ ਸ਼ਾਇਦ ਹਾਂ ਨਾਈਨਥ ਚ ਸੀ। ਏਕ ਮੈਡਮ ਸੀ ਰਜਨੀ ਓ ਓ ਤੇ ਬੜੀ ਗੰਦੀ ਔਰਤ ਸੀ ਬੋ ਜਾਦਾ ਜਿੰਨੀ ਕੈਂਦੇ ਨੇ ਬੋਤ ਪੀਟੀ ਸੀ ਬੋਤ ਬੁਕਾਰ ਸੀ ਹਾਂਜੀ ਹਾਂਜੀ ਬੋਤ ਬੁਕਾਰ ਸੀ ਬੋ ਜਿਨੂੰ ਕੈਂਦੇ ਨੇ। ਓ ਕੁੜੀ ਮੁੰਡੇ ਚ ਫਰਕ ਨੀ ਕਰਦੀ ਜੋ ਓਨੇ ਕੁੜੀਆਂ ਮਤਲਬ ਜੋ ਮੁੰਡਿਆਂ ਨੂੰ ਸਜਾ ਦੇਣੀ ਓ ਓਈ ਓਨੇ ਕੁੜੀਆਂ ਨੂੰ ਵੀ ਦੇਨੀ ਓਨੇ ਬੜੀ ਗੰਦੀ ਸੀ ਓ ਬੋ ਜਾਦਾ।
ਤੇ ਤੁਸੀਂ ਚੜਿਓ ਕਦੇ ਓਦੇ ਹੱਥ?
ਸਾਰਿਆਂ ਨਾਲ ਈ ਚੜ੍ਹਿਆ। ਮਤਲਬ ਓਵੇਂ ਮਤਲਬ ਕੀ ਜਿਵੇਂ ਓ ਕੈਂਦੀ ਸੀ ਕੀ ਬੈਂਚ ਤੇ ਖੜੇ ਹੋ ਜੋ। ਪਤਾ ਨੀ ਕਿਵੇਂ ਕਰੋ ਓ ਆ ਓ ਓਦਾ ਓਦਾਂ ਕਰਿਆ। ਬੋਤ ਬਕਾਰ ਸੀ ਸ਼ੁਕਰ ਮਨਾਇਆ ਓ ਸਕੂਲ ਤੋਂ ਗਈ ਐ।
ਅਸੀਂ ਵੀ ਆ ਜੇੜੀ ਪੀ ਟੀ ਆਈ ਸੀ ਨਾ ਏਨੂੰ ਕੱਢਤਾ ਸੀ ਪਤਾ ਨੀ ਤਿੰਨ ਦਿਨ ਵਾਸ ਤੇ ਕੱਢਿਆ ਅਸੀਂ ਤੇ ਐ ਚਲੀ ਗਈ ਅਸੀਂ ਇੰਨੇ ਖੁਸ਼ ਹੋਏ ਵੀ ਟੁਰ ਗਈ ਐ ਟੁਰ ਗਈ ਐ।
ਸਾਡੇ ਵੀ ਨਾ ਆਸਾ਼ ਇੱਕ ਪਟੀਆਈ ਓਦਾਂ ਨਾ ਸੀ ਉਹਦੇ ਤੇ ਕਿੰਨੀ ਕੰਪਲੇਂਟਸ ਆਈ ਨਾ ਬੱਚਿਆਂ ਕੋਲੋਂ ਤੇ ਦੋ ਤਿੰਨ ਵਾਰੀ ਇੱਕ ਇੱਕ ਵਾਰ ਤੇ ਉਹਨੇ ਖੁਦ ਹੀ ਕਹਿ ਦਿੱਤਾ ਮੈਨੂੰ ਮੈਨੂੰ ਜਾਣ ਦ ਸਕੂਲ ਮੈਂ ਨੀ ਏਥੇ ਰਹਿਣਾ
ਮਤਲਬ ਕਿ ਉਹ ਬਹੁਤ ਬੇਕਾਰ ਸੀ ਉਹ ਵੀ ਬਹੁਤ ਬੇਕਾਰ ਸੀ
ਹਾਂਜੀ ਹਾਂਜੀ ਮੈਂ ਵੀ ਆਪਣੀ ਮੰਮੀ ਤੋਂ ਕੰਪਲੇਂਟ ਕਰਾਈ ਸੀ ਬੇਫਾਲਤੂ ਚ ਹੀ ਕੁੱਟਣ ਲੱਗ ਗਈ ਤੇ ਫਿਰ ਉਸ ਤੋਂ ਬਾਅਦ ਹਾਂਜੀ ਤੇ ਫੇਿਰ ਉਸ ਤੋਂ ਬਾਦ ਉਹਦੇ ਨਾ ਚਮਚੇ ਸੀ ਸਪੋਰਟਸ ਦੀ ਕੁੜੀਆਂ ਹੀਆਂ ਮਤ ਪਲੱਸ ਵਨ ਚ ਨਵੀਂ ਨਵੀਂ ਗਈ ਹਾਂ ਤੇ ਉਹਨਾਂ ਨੇ ਨਾ ਉਹਨੂੰ ਇੱਕ ਟਿ ਲਾ ਕੇ ਗਈ ਮਤਲਬ ਝੂਠ ਹੀ ਬੋਲਿਆ ਤੇ ਉਹੀ ਝੂਠ ਨੋ ਉਹਨਾਂ ਨੇ ਮੇਰੀ ਮੰਮੀ ਮੇਰੀ ਮੰਮੀ ਚਲੇ ਗਈ ਮੈਂ ਘਰ ਆਈ ਮੇਰਾ ਸਾਰਾ ਮੂੰਹ ਸੁੂਜਿਆ ਪਿਆ ਮੇਰੇ ਤੋ ਰੋਟੀ ਵੀ ਨਾ ਖਾਈ ਜਾਏ ਉਹਨੇ ਥੱਪੜ ਇਨੀ ਜੋਰ ਕੇ ਮਾਰਿਆ ਕੁੱਛ ਉਹ ਪਿੱਛੋਂ ਹੱਥ ਘੁੰਮਾ ਕੇ ਮਾਰਦੀ ਸੀ ਤੇ ਮੰਮੀ ਮੈਨੂੰ ਪੁੱਛ ਰਹੀ ਕੀ ਹੋਇਆ ਕਿਸੇ ਟੀਚਰ ਨੇ ਮਾਰਿਆ ਫੇਰ ਮੈਂ ਰੋਂਦੇ ਰੋਂਦੇ ਮੰਮੀ ਨੂੰ ਦਸ ਆ ਮੈਂ ਕਿਹਾ ਪੀਟੀ ਆਈ ਨੇ ਅੱਜ ਕੀਤਾ ਮੰਮੀ ਉਹਦੇ ਜਿਹੜੇ ਉਹ ਬੱਚੇ ਨਾ ਉਹਦੇ ਚਮਚੇ, ਮੈਂ ਕਿਹਾ ਉਹਨਾਂ ਨੇ ਨਾ ਉਹਨੂੰ ਝੂਠ ਬੋਲਿਆ, ਮੈਂ ਕਿਹਾ ਮੰਮੀ ਕੁੱਛ ਵੀ ਸੱਚ ਨੀ ਬੋਲਿਆ, ਮੈਂ ਕਿਹਾ ਬਸ ਤੇ ਗੱਲ ਸੱਚ ਬੋਲੀ, ਬਾਕੀ ਸਾਰਾ ਕੁੱਝ ਝੂਠ, ਫੇਰ ਉਹ ਨੇ ਪਤਾ ਮੈਡਮ ਨੂੰ ਜਾ ਕੇ ਕੀ ਬੋਲਿਆ ਕਿ ਇਹ ਤਾਂ ਸਾਨੂੰ ਇੰਜ ਕਹਿ ਰਹੀ ਹੈ, ਬੁਲਾ ਲਾਓ ਪੀ ਟੀ ਆਈ ਨੂੰ, ਮੈਂ ਨੀ ਡਰਦੀ
ਅੱਛਾ
ਤੇ ਮੈਂ ਨਵੀਂ-ਨਵੀਂ ਗਈ ਸੀ ਮੈਂ ਏਦਾਂ ਕਹਿੰਦੀ
ਹਮ ਉਹ ਤਾਂ ਹੈ ਹੀ, ਬੰਦਾ ਘਬਰਾਉਂਦਾ ਨਵੇਂ ਸ ਸਕੂਲ ਜਾਣ ਤੇ ਪਹਿਲਾਂ ਹੀ ਤੇ ਉਹਨੂੰ, ਉਹਨੇ ਕਿਸੇਨੂੰ ਕੀ ਕਹਿਣਾ ਹੈ
ਹਾਂਜੀ ਉਹ ਬੋਏ ਕੱਟ ਜਿਹੀ ਕੁੜੀ ਸੀ ਪ੍ਰੀਤੀ ਨਾਮ ਸੀ ਉਹਦਾ, ਹਾਂਜੀ ਤੇ, ਪ੍ਰੀਤੀ
ਪ੍ਰੀਤੀ, ਅਨਾਮਿਕਾ ਸੀ ਇਕ ਤੇ
ਆਰਟਸ ਦੀ ਸੀ ਇੱਕ ਤੇ ਗੋਰੀ ਜਿਹੀ ਸੀ ਤੇ ਇੱਕ ਸਾਵਲੀ ਜਿਹੀ ਸੀ ਦੋਨੋ ਬੋਏ ਕਟ ਸਾਥ ਹੀ ਰਹਿੰਦੇ ਸੀ
ਨਹੀਂ ਮੈਨੂੰ ਧਿਆਨ ਨੀ ਔ ਕਿਹੜੀ ਸੀ ਕਿਹੜੇ ਸੈਕਸ਼ਨ 'ਚ ਸੀ
ਬੀ
ਬੀ, ਬੀ 'ਚ ਸਾਡਾ ਨੀ ਸੀ
ਨਹੀਂ ਤਾਂ ਅਸੀਂ ਪਲੱਸ ਵਨ 'ਚ ਸੀ
ਤੇ ਓ ਕਿਦੇ 'ਚ ਸੀ
ਉਹ ਪਲੱਸ ਟੂ 'ਚ
ਅੱਛਾ
ਹਾਂਜੀ-ਹਾਂਜੀ ਉਹ ਪਲੱਸ ਟੂ 'ਚ ਸੀ ਅਸੀਂ ਪਲੱਸ ਵਨ 'ਚ ਹੈਆਂ ਤੇ ਫਿਰ ਉਸ ਤੋਂ ਬਾਅਦ ਉਹਨੇ ਮੈਡਮ ਨੂੰ ਬੁਲਾ ਲਿਆ ਫਿਰ, ਅਗਲੇ ਦਿਨ ਮੇਰੀ ਮੰਮੀ ਆਈ, ਪੀਟੀ ਆਈ ਦਾ ਪੁੱਛਿਆ ਵੀ ਕਿੱਥੇ ਆ, ਤੇ
ਹਮ
ਪਰਵਿੰਦਰ ਸਰ ਕਹਿੰਦੇ ਔਫਿਸ ਆਜਾ, ਮੇਰੀ ਮੰਮੀ ਆਫਿਸ ਕੋਲੀ ਟੁਰਗੀ ਉੱਥੇ ਜਦੋਂ ਉਹਨੇ ਦੇਖਿਆ ਕਿ ਇਹਦੀ ਮੰਮੀ ਆਫਿਸ ਕੋਲ ਆ ਗਈ ਉਹ ਤੇ ਘਬਰਾ ਗਈ ਕਹਿੰਦੀ ਮੈਂ ਤੇ ਮਾਰਿਆ ਹੀ ਨੀ ਮੈਂ ਤੇ ਮਾਰਿਆ ਹੀ ਨੀ ਕਹਿੰਦੀ ਬਾਹਰ ਚੱਲੋ ਤੁਸੀਂ ਇੱਥੇ ਨਾ ਗੱਲ ਕਰੋ ਵੀ ਅੰਦਰ ਪ੍ਰਿੰਸੀਪਲ ਓ ਤਾਂ ਪੁੱਛਣਗੇ ਵੀ ਕੀ ਗੱਲ ਹੋਈ ਝੂਠ ਬੋਲੀ ਜਾਈ ਕਹਿੰਦੀ ਮੈਂ ਨੀ ਮਾਰਿਆ, ਜਦੋਂ ਮੰਮੀ ਨੂੰ ਬਾਹਰ ਲਿਆਈ, ਬਾਹਰ ਲੈ ਕੇ ਕਹਿੰਦੀ ਹਾਂ ਮੈਂ ਇੱਕ ਥੱਪੜ ਲਾਇਆ ਸੀ ਇਹਦੇ ਕਯੋਂਕੀ ਐ ਏਦਾਂ ਕਹਿ ਰਹੀ ਸੀ ਮੇਰੇ ਬੱਚਿਆਂ ਨੂੰ ਕਿ ਮੈਂ ਪੀ ਟੀ ਆਈ ਤੋਂ ਨੀ ਡਰਦੀ ਹੈਂ, ਫਿਰ ਉਸ ਤੋਂ ਬਾਦ ਮੰਮੀ ਕਹਿੰਦੀ ਮੇਰੀ ਕੁੜੀ ਤਾਂ ਇੱਦਾਂ ਬੋਲ ਨੀ ਸਕਦੀ ਫਿਰ ਮੈਡਮ ਨੇ ਕਿਹਾ ਮੈਂ ਬੱਚਿਆਂ ਨੂੰ ਬੁਲਾਉਦੀ ਹਾਂ ਉਹ ਆਏ ਉਹ ਮੇਰੇ ਮੂੰਹ ਤੇ ਵੀ ਬੋਲਣ ਕਿ ਯੇਹ ਤੋ ਹਂਮੇ ਗਾਲੀਆਂ ਦੇ ਰਹੀ ਏਦਾਂ-ਏਦਾਂ ਬੋਲਣ ਵੀ ਇਹਨੇ ਸਾਨੂੰ ਗਾਲਾਂ ਦਿੱਤੀਆਂ, ਤੇ ਅਸੀਂ ਕਿਹਾ ਸੀ ਪੀਟੀ ਆਈ ਨੂੰ ਬੁਲਾ ਕੇ ਲਿਆਂਵਾਂਗੇ ਤੇ ਇਹਨੇ ਕਿਹਾ, ਵੀ ਜਾਓ ਬੁਲਾ ਲਿਆਉ, ਮੈਂ ਨੀ ਡਰਦੀ।
ਹੂ ਹੂ।
ਮੇਰੇ ਮਤਲਬ, ਮੇਰੇ ਤੇ ਮੇਰੀ ਮੰਮੀ ਦੇ ਮੂੰਹ ਤੇ ਵੀ ਝੂਠ ਬੋਲਣ ਮੇਰੀ ਮੰਮੀ ਨੇ ਕਹਿਤਾ ਕਿ ਮੇਰੀ ਕੁੜੀ ਗਾਲਾ ਕੱਢਦੀ ਮੈਂ ਤੇ ਕਦੇ ਸੁਣਿਆ ਨਹੀਂ ਉਹਨੂੰ ਗਾਲਾ ਦਿੰਦੇ, ਔਰ ਨਾ ਉਹ ਇੱਦਾਂ ਬੋਲਦੀ ਆ ਵੀ ਬੁਲਾ ਲੈ ਉਸਕੋ ਤੋਂ ਮੈਂ ਨਹੀਂ ਡਰਦੀ। ਮੇਰੀ ਮੰਮੀ ਬੋਲ ਆਈ, ਫੇਰ ਪੀ ਟੀ ਆਈ ਕਹਿੰਦੀ ਨਹੀਂ- ਨਹੀਂ ਤੂੰ ਆ ਜਾ ਤੂੰ ਪੇਟੀਸ ਖਾਣੀ ਏ, ਤੂੰ ਕੀ ਖਾਣਾ, ਤੂੰ ਮੈਨੂੰ ਦੱਸ ਮੈਂ ਤੈਨੂੰ ਖੁਆਣੀ ਆ, ਮੈ ਕਿਹਾ ਤੇਰੇ ਖਾਣੇ ਨੂੰ ਭ
ਆਪਣੇ ਕੋਲੋਂ
ਦੇਖ ਲੋ। ਮੰਮੀ ਦੇ ਸਾਹਮਣੇ ਡਰਾਮੇ ਕਰੇ, ਫੇਰ ਉਸ ਤੋਂ ਬਾਅਦ ਕਹਿੰਦੀ ਤੈਨੂੰ ਕੋਈ ਵੀ ਦਿੱਕਤ ਹੋਏ ਤੂੰ ਮੈਨੂੰ ਦੱਸੀ ਮੈਂ ਤੇਰੇ ਨਾਲ ਆ, ਮੈਂ ਕਿਹਾ ਐ
ਹਾਂ ਬਸ
ਮਤਲਬ ਐਨੀ, ਹਾਂਜੀ ਮਤਲਬ ਮੰਮੀ ਨੂੰ ਦੇਖ ਉਹ ਪਤਾ ਕਿਉਂ ਕਰ ਰਹੀ ਸੀ ਵੀ ਉਹਦੀ ਮੰਮੀ ਕੰਪਲੇਂਟ ਨਾ ਕਰਦੇ ਮੇਰੀ।
ਹਾਂ ਹਾਂ, ਉਹ ਤੇ ਹੈ ਹੀ ਐ। ਕਿਉਂਕਿ ਏਦੀ ਨਾ ਬਹੁਤ ਕੰਪਲੇਂਨ ਆਈ ਹੋਈ ਸੀ, ਉਸ ਟੀਚਰ ਦੀ ਬਹੁਤ ਕੰਪਲੇਂਨ ਸੀ। ਤੈਨੂੰ ਖ਼ਤਰਾ ਏ, ਕਿ ਮੇਰੀ ਜੋਬ ਚਲੀ ਨਾ ਜਾਵੇ।
ਹਾਂਜੀ ਹਾਂਜੀ। ਫੇਰ ਮੇਰੀ ਮੰਮੀ ਅੱਗੇ ਦੁਖੜੇ ਜੇ ਗਾਣ ਲੱਗੀ, ਕਹਿੰਦੀ ਵੀ ਮੇਰੇ ਬੱ ਬੱਚੇ ਨੇ ਦੋ, ਮੈਂ ਘਰ ਵਾਲੇ ਨਾਲ ਨਹੀਂ ਬੋਲਦੀ, ਇੱਦਾਂ ਇ ਏਦਾਂ ਸਾਰਾ ਕੁਛ ਮੈਂ ਕਰਦੀ ਆ, ਪੀ ਟੀ ਆਈ।
ਅੱਛਾ!
ਦੋ ਮਿੰਟ ਰੁਕੋ, ਹਾਂਜੀ ਮੰਮੀ। ਤੇ ਉਹ ਮਤਲਬ ਇਦਾਂ ਬੋਲ ਰਹੀ ਸੀ, ਕਿ ਮੈਂ ਖ਼ੁਦ ਜੋਬ ਕਰਕੇ ਆਪਣੇ ਬੱਚਿਆਂ ਨਾਲ ਕਰਦੀ ਹਾਂ। ਤੁਸੀਂ ਇੰਝ ਕੰਪਲੇਂਟ ਨਾ ਕਰਿਓ, ਏਦਾਂ ਨਾ ਕਰਿਓ, ਓਦਾਂ ਨਾ ਕਰਿਓ।
ਅੱਛਾ, ਤੇ ਕੰਪਲੇਨ ਵਾਲੇ ਕੰਮ ਹੀ ਨਾ ਕਰਿਆ ਕਰ ਤੂੰ ਤੇ। ਇੱਕ ਵਾਰੀ ਪਤਾ ਕੀ ਹੋਇਆ, ਮੇਰਾ ਭਰਾ ਫਿਫਥ ਚ ਸੀ, ਹੁਣ ਸਿਕਸਥ ਐ ਪਿਛਲੇ ਸਾਲ ਇਹਨੇ ਕੀ ਕੀਤਾ, ਅਹ ਮੈਂ ਵੀ ਉਸ ਮੈਂ ਪਲੱਸ ਟੂ ਸੀ, ਉਹ ਫਿਫਥ 'ਚ ਸੀ ਤੇ ਇਹਨੇ ਕੀ ਕੀਤਾ ਪੂਰੀ ਕਲਾਸ ਦੇ ਮੁੰਡਿਆਂ ਨੂੰ ਨਾ, ਸਿਰ ਤੇ ਡਸਟਰ ਮਾਰੇ ਤੇ ਇਹਨਾਂ ਦਾ, ਮੇਰੇ ਭਰਾ ਦਾ ਸਿਰ ਤੇ ਸੁਜ ਗਿਆ ਮੱਥੇ ਵਿੱਚ ਮਾਰਿਆ ਉਹਨੇ, ਤੇ ਇੱਕ ਹੋਰ ਮੁੰਡੇ ਦਾ ਸੁੱਜ ਗਿਆ। ਤੇ ਅਗਲੇ ਦਿਨ ਇਹਨੇ ਦੱਸਿਆ ਸ਼ਾਇਦ ਹਾਂ, ਅਗਲੇ ਦਿਨ ਇਹ ਨੇ ਦੱਸਿਆ ਤੇ ਫੇਰ ਦਾਦੀ ਮੈਨੂੰ ਲੈਣ ਆਈ ਸੀ ਸਕੂਲੋ ਉਸ ਦਿਨ ਮੰਮੀ ਨੇ ਨੀ ਆਣਾ ਸੀ, ਤੇ ਫਿਰ ਅਸੀਂ ਉਸ ਦਿਨ ਨਾ ਅਗਲੇ ਦਿਨ ਦੱਸਿਆ ਤੇ ਫਿਰ ਅਸੀਂ ਕਿਹਾ ਚਲੋ ਕੋਈ ਗੱਲ ਨੀ, ਅਜਿਹਾ ਤੇ ਫੇਰ ਅਗਲੇ ਦਿਨ ਇਹ ਨੇ ਫੇਰ ਮਾਰ ਦਿੱਤੇ ਡਸਟਰ
ਹਾਂਜੀ।
ਫੇਰ ਐ ਗਏ, ਫੇਰ ਅਸੀਂ ਦੇਖਿਆ ਕਿ ਮੇਰੀ ਦਾਦੀ ਕਹਿੰਦੀ ਚੱਲ ਮੈਂ ਵੱਡੀ ਮੈਡਮ ਚਲਦੀ ਆ, ਫ਼ਿਰ ਮੈਂ ਲੈ ਗਈ ਰੇਖਾ ਮਲਿਕ ਕੋਲ, ਉੱਥੇ ਬੈਠਾ ਸੀ ਵੋਰਾ ਸਰ, ਕੰਪਿਊਟਰ ਵਾਲਾ ਹੈ ਨੀ ਇੱਕ ਗੰਜਾ ਜਿਹਾ, ਕੀ ਨਾਮ ਆ, ਹਾਂਜੀ ਹਾਂਜੀ ਉਹ, ਉਹ ਬੈਠ ਬੈਠਿਆ ਸੀ ਤੇ ਰੇਖਾ ਮਲਿਕ ਬੈਠੀ ਸੀ, ਤੇ ਅਸੀਂ ਗਏ ਉਹਦੇ ਕੋਲ ਤੇ ਅਸੀਂ ਦਾਦੀ ਮੇਰੇ ਨੇ ਬੋਲਿਆ ਕਿ ਇਹਦਾ ਕੀ ਮਤਲਬ ਐ ਐਵੇਂ ਮਤਲਬ ਸਿਰ ਤੇ ਡਸਟਰ ਮਾਰਦਾ, ਮਾਰਨ ਦਾ।
ਅਗਰ ਕੁਛ ਹੋ ਜਾਏ ਤਾਂ ਕੌਣ ਜਿੰਮੇਵਾਰ ਐ ਫੇਰ, ਫੇਰ ਕਹਿੰਦੀ ਫਿਰ ਕਹਿੰਦੀ ਮੈਂ ਬੁਲਾਂਦੀ ਆ ਓ ਮੈਡਮ ਨੂੰ, ਰੇਖਾ ਮਲਿਕ ਨੇ ਕਿਹਾ। ਫੇਰ ਉਹਨੇ ਰੇਖਾ ਮਲਿਕ ਉਹਨੂੰ ਫੋਨ ਕੀਤਾ ਕਿ ਕਿੱਥੇ ਹੋ ਤੁਸੀਂ, ਕਹਿ ਰਹੀ ਮੈਂ ਮੈਮ ਇੱਥੇ ਆ। ਕਹਿ ਰਹੀ, ਚਲੋ ਤੁਸੀਂ ਇੰਜ ਕਰੋ ਪ੍ਰਿੰਸੀਪਲ ਆਫਿਸ ਦੇ ਕੋਲ ਆਓ ਫਟਾਫਟ। ਫੇਰ ਆਈ ਹਾਂਜੀ, ਕੀ ਹੋਇਆ ਮੈਮ। ਕਹਿੰਦੀ ਹਾਂਜੀ ਆਪ ਨੇ ਐਸੇ ਕਿਆ, ਮੈਮ ਮੈਂਨੇ ਆਰਾਮ ਸੇ ਮਾਰਾ ਥਾ। ਦੂਸਰਾ ਸਰ ਕਹਿਂਦਾ ਤੁਹਾਡਾ ਮਤਲਬ ਕੀ ਹੈ ਤੁਹਾਡਾ ਸਿਰ ਤੇ ਮਾਰਨ ਦਾ, ਅਗਰ ਕੁਛ ਪ੍ਰੋਬਲਮ ਹੋ ਜਾਵੇ, ਤੁਸੀਂ ਕੀ ਕਰੋਗੇ? ਦੱਸੋ?
ਦੇਖ ਲੋ, ਕੋਈ ਇਹਨੇ ਕਰਾਣਾ ਲਾਜ ਜੇ ਕੁਛ ਹੋ ਗਿਆ।
ਹਾਂ, ਫਿਰ ਰੇਖਾ ਮਲਿਕ ਨੇ ਵੀ ਸੁਣਾਈ ਹੋਣੀ। ਮੇਰੀ ਦਾਦੀ ਨੇ ਵੀ ਸੁਣਾਈ ਤੇ ਉਹ ਸਰ ਨੂੰ, ਕਹਿੰਦੀ ਸ ਸੋਰੀ ਆਂਟੀ, ਸੋਰੀ ਮੈਮ। ਚਲੋ, ਅੱਗੋਂ ਤੋਂ ਨੀ ਹੋਏਗਾ। ਕਹਿ ਣਾ ਅੱਗੇ ਤੋਂ ਹੋਣਾ ਵੀ ਨੀ ਚਾਹੀਦਾ, ਕਿ ਅਗਰ ਕਿਸੇ ਬੱਚੇ ਨੂੰ ਪ੍ਰੋਬਲਮ ਹੁੰਦੀ ਤੁਸੀਂ ਕੀ ਕਰੋਗੇ ਫੇਰ। ਤੁਸੀਂ ਤੇ ਅਗਰ ਇੱਕ ਪਰਸੈਂਟ ਜੋਬ ਛੱਡ ਦੋਗੇ ਚਲੋ ਛੱਡ ਦੋਗੇ, ਉਹ ਬੱਚੇ ਦਾ ਕੀ ਹੋਣਾ ਫੇਰ? ਉਹ ਤੇ ਪੇਰੈਂਟਸ ਜੋਗਾ ਯਾਭ ਪੈ ਗਿਆ ਨਾ, ਕਿ ਪੇਰੈਂਟਸ ਲੈ ਕੇ ਜਾਣਗੇ ਉਹਨੂੰ, ਖਰਚਾ ਵੀ ਕਰਨਗੇ। ਸਿਰਫ ਇਕ ਤੇਰੀ ਗਲਤੀ 'ਚ ਕੈਹਿ ਰੀ ਉ ਮੈਮ ਉਹ ਉੱਥੇ ਸ਼ੋਰ ਕਰ ਰਏ ਤੇ ਉਹ ਕਹਿੰਦਾ, ਕਿ ਤੁਸੀਂ ਮੈਮ ਮੂੰਹ ਨਾਲ ਨੀ ਬੋਲ ਸਕਦੇ। ਚਲੋ ਹੱਥ ਨਾਲ ਮਾਰ ਸਕਦਾ, ਪਰ ਡਸਟਰ ਸਿਰ ਤੇ ਮਾਰਨ ਦਾ ਤਾਂ ਕੋਈ ਮਤਲਬ ਨੀ ਹੈ ਨਾ।
ਹਾਂਜੀ, ਹਾਂਜੀ।
ਬਸ ਫਿਰ ਸੋਰੀ ਸੋਰੀ ਕਰਦੀ ਰਹੀ, ਫੇਰ ਚਲੀ ਗਈ ਉਹ, ਫੇਰ ਅਸੀਂ ਵੀ ਆ ਗਏ।
ਤਾਂ ਵੀ ਜਦੋਂ ਮੇਰੀ ਮੰਮੀ ਗਏ ਸੀ ਤਾਂ ਵੀ, ਸੋਹਰੀ ਸੋਹਰੀ ਕਹਿੰਦੀ। ਕਹਿੰਦੀ ਵੀ ਇਸ ਕੋ ਆ ਕੇ, ਮੈਨੂੰ ਦੱਸਣਾ ਚਾਹੀਦਾ ਹਾਂ। ਏਦਾਂ ਏਦਾਂ ਬੋਲਣ ਲੱਗ ਗਈ, ਵੀ ਇਹਨੇ ਅੰਜ ਨਹੀਂ ਬੋਲਿਆ। ਮੰਮੀ ਕਹਿੰਦੀ ਜਦੋਂ ਤੁਸੀਂ ਉਹਨੂੰ ਪੈ ਹੀ ਗਏ ਹੋ, ਕੇ ਕਹਿੰਦੀ।
ਸਚੀ ਦੱਸਾ ਨਾ
ਹੈਲੋ।
ਹਾਂਜੀ, ਹਾਂਜੀ।
ਹੋਰ ਦੱਸੋ ਤੁਸੀਂ, ਚਲੋ ਮੈਂ ਤੁਹਾਨੂੰ ਕਰਦੀ ਹਾਂ ਕੋਲ ਆ ਰਹੀ ਹੈ ਵਿੱਚ।
ਓਕੇ ਓਕੇ
ਹਾਂਜੀ, ਹਾਂਜੀ।